ਓ
ਸਸ਼੍ਰੀ ਅਕਾਲ ਜੀ ਸਸ਼੍ਰੀ ਅਕਾਲ
ਸਸ੍ਰੀ ਅਕਾਲ ਜੀ ਕਿਵੇਂ ਠੀਕ ਹੋ
ਹਾਂਜੀ- ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਓ
ਹਾਂਜੀ ਵਧੀਆ ਮੈਂ ਬਸ ਅਸੀਂ ਬਸ ਸੈਰ ਕਰਨ ਗਏ ਸੀ, ਉੱਧਰ ਵਾਤਾਵਰਨ ਦੇਖਿਆ ਕਿ ਇੰਨਾ ਗੰਦਾ ਹੋਇਆ ਪਿਆ ਨਹਿਰਾਂ ਦੇ ਆਲੇ ਦੁਆਲੇ ਐਨਾ ਗੰਦ ਪਾਇਆ ਹੋਇਆ ਲੋਕਾਂ ਨੇ ਪਲਾਸਟਿਕ ਦੀਆਂ ਬੋਤਲਾਂ ਨਹਿਰਾਂ ਸਿੱਟੀਆਂ ਹੋਈਆਂ, ਕੁਰਕਰੇ ਵਗੈਰਾ ਦੇ ਰੈਪਰ ਐਦੀ ਹੀ ਸਿੱਟੇ ਹੋਏ ਆ ਤੇ ਉਹਦੇ 'ਚੋਂ ਨਹਿਰ ਦੇ ਪਾਣੀ 'ਚ ਇੰਨੀ ਬਦਬੂ ਆਉਂਦੀ ਨਾ
ਹਾਂਜੀ, ਮੈਂ ਵੀ ਹੁਣ ਬ ਬਾਜ਼ਾਰੋਂ ਆਇਆ ਹੀ ਸੀਗਾ, ਮੈਂ ਦੇਖਿਆ ਏਨਾ ਰਸ਼, ਏਨਾ ਰਸ਼। ਚੌਂਕ ਹੀ ਨਾ ਪਾਰ ਕ ਕਰ ਹੋਵੇ। ਚੌਂਕ ਨੀ ਪਾਰ -ਪਾਰ ਕਰ ਹੋਇਆ, ਏਨਾ ਰਸ਼, ਏਨੀਆਂ ਜਾਦਾ ਗੱਡੀਆਂ, ਇੰਨੀਆਂ ਜਿਆਦਾ ਗੱਡੀਆਂ, ਏਨੇ ਮੋਟਰਸਾਈਕਲ ਬਹੁਤ ਜਿਆਦਾ ਰਸ਼ ਹੋ ਗਿਆ ਜੀ, ਹਾਂਜੀ- ਹਾਂਜੀ।
ਅੱਛਾ ਜੀ!
ਤੁਸੀਂ ਦੇਖੀ ਜਾਓ ਹੁਣ ਸਾਡੀੇ ਆਬਾਦੀ 'ਦੇਖੋ ਕਿੰਨੀ ਵਧੀ ਜਾਂਦੀ, ਦਿਨੋ ਦਿਨ ਵਧੀ ਜਾਂਦੀ
ਹਾਂਜੀ, ਦੇਖਲੋ ਕਈ ਜਾਣੇ ਕਹਿੰਦੇ ਆ ਵੀ ਸਾਰੇ ਲੋਕ ਬਾਹਰ ਜਾਈ ਜਾਂਦੇ, ਬਾਹਰ ਜਾਈ ਜਾਂਦੇ, ਪਰ ਫਿਰ ਵੀ ਇੰਡੀਆ ਚ ਏਨੀ ਅਬਾ ਦੀ ਏ, ਜੇ ਲੋਕੀ ਬਾਹਰ ਜਾਣਦੇ ਤਾਂ ਇੰਡੀਆ ਕਿੱਥੋਂ ਇੰਨੀ ਪਾਪੂਲੇਸ਼ਨ ਵਧੀ ਜਾਂਦੀ ਏ।
ਨੰਬਰ ਵਨ ਪੂਰੇ ਵਿਸ਼ ਪੂਰੇ ਵਿਸ਼ਵ ਚ ਇੱਕ ਪਹਿਲੇ ਨੰਬਰ ਤੇ ਆ ਗਿਆ ਬਾਦੀ ਜੀ ਦੇਖ
ਤੇ ਜੀ ਗੰਦ ਵੀ ਬਹੁ, ਗੰਦ ਵੀ ਬਹੁਤ ਜ਼ਿਆਦਾ ਪਟਾਕਿਆਂ ਦਾ ਧੂੰਆ। ਮਤਲਬ ਥਾਂ -ਥਾਂ ਤਾਂ ਗੰਦ ਸਿਟ ਦਿੰਦੇ ਆ।
ਤੁਹੀ ਦੇਖੋ ਆਬਾਦੀ, ਆਬਾਦੀ ਦੇਖੋ ਕਿੱਥੇ ਤਕ ਚੱਲ ਗਈ ਆਪਣੀ, ਸ਼ਹਿਰ, ਸ਼ਹਿਰ, ਸ਼ਹਿਰਾਂ ਚ ਜਗ੍ਹਾ ਖਤਮ ਹੋ ਗਈ, ਪਿੰਡਾਂ ਦੇ ਪਿੰਡ ਭਰ ਲੱਗ ਗਏ, ਕਲੋਨੀਆਂ ਕੱਟ ਘੱਟ ਹੋ ਜਾਂਦੀ ਹੈ ਖੇਤ ਘੱਟੀ ਜਾਂਦੇ ਪਏ ਆ, ਕਲੋਨੀਆਂ ਕਟ ਹੋਈ ਜਾਂਦੀਆਂ ਪਈਆਂ ਓਹੀ ਤੇ।
ਹਾਂਜੀ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਐ।
ਦੇਖੋ ਜੀ ਬਹੁਤ ਜ਼ਿਆਦਾ ਆਬਾਦੀ ਤਾਂ ਇੰਨੀ ਜ਼ਿਆਦਾ ਵਧੀ ਜਾਂਦੀ ਜੀ ਪੁੱਛੋ ਨਾ ਤੁਸੀਂ ਵੀ ਬਤ ਜਗ੍ਹਾ ਹੀ ਨਹੀਂ ਹੈਗੀ ਜੀ, ਸ਼ਹਿਰਾਂ ਚ ਜਗਾ ਹੀ ਖਤਮ ਹੋ ਗਈ ਜੀ। ਮਤਲਬ ਕੀ ਜਗ੍ਹਾ ਲੈਣੀ ਉਤੋਂ ਰੇਟ ਦੇਖ ਲੋ ਸ਼ਹਿਰ ਚ ਕਿੰਨੇ।
ਤਾਂ ਗ੍ਰਰੀਨਰੀ ਵਗੈਰਾ ਦੇਖਣ ਨੂੰ ਮਿਲ ਜਾਂਦੀ ਏ, ਦਰਖ਼ਤ ਥੱਲੇ ਹਵਾ ਬੰਦਾ ਲੈ ਲੈਂਦਾ। ਸ਼ਹਿਰਾਂ ਚ ਤਾਂ ਬਹੁਤ ਔਖਾ ਹੈ ਜੀ।
ਮੈਂ ਕਹਿੰਨਾ ਸ਼ਹਿਰਾਂ 'ਚ ਸ਼ਹਿਰਾਂ ਚ ਤਾਂ ਬਹੁਤ ਜ਼ਿਆਦਾ ਔਖਾ ਜੀ, ਬਹੁਤ ਜ਼ਿਆਦਾ ਔਖਾ। ਮਤਲਬ ਪੇੜ ਕੋਈ ਹੈ ਨੀ ਇੱਥੇ, ਜਗ੍ਹਾ ਕੋਈ ਖਾਲੀ ਹੈ ਨੀ। ਸਾਰੇ ਹਰ ਚੀਜ਼ ਖੁੱਲੀ ਜਾਂਦੀ ਨਵੇਂ ਤੇ ਸ਼ੋਅਰੂਮ ਦੇ ਸ਼ੋਰੂਮ, ਹੁਣ ਪਿੰਡਾਂ ਚ ਵੀ ਦੇਖੋ ਸ਼ਹਿਰ ਵਾਲੇ ਬੰਦੇ ਬਾਹਰ ਕਲੋਨੀਆਂ ਚ ਜਾਈ ਜਾਂਦੇ, ਪਿੰਡ ਕੱ ਕੱਟੀ ਜਾਂਦੇ ਪਿੰਡਾਂ ਦੀ ਕਲੋਨੀਆਂ ਕੱਟੀ ਜਾਂਦੇ ਖੇਤਾਂ ਚ। ਖੇਤ ਸਾਰੇ ਖਤਮ ਹੋ ਜਾਂਦੇ ਪਏ ਆ।
ਅੱਛਾ ਜੀ! ਹਾਂਜੀ, ਬਿਲਕੁ ਸਹੀ ਕਿਹਾ ਜੀ।
ਸਰਕਾਰਾਂ ਵੀ ਸਾਡੀਆਂ ਕੁਛ ਨੀ ਕਰਦੀਆਂ ਜੀ, ਓ ਬਸ ਤਮਾਸ਼ਾ ਦੇਖ ਰਹੀਆਂ ਕਰਨਾ।
ਹਾਂਜੀ, ਪਰ ਸਰਕਾਰਾਂ ਨੂੰ ਸਰਕਾਰਾਂ ਕੁਛ ਘਰ ਵੀ ਲੈਣ ਜਿੰਨੀ ਦੇਰ ਅਸੀਂ ਆਪ ਨੀ ਸੁਧਰਦੇ ਅਸੀਂ ਸਰਕਾਰਾਂ ਨੂੰ ਕੋਈ ਦੇ ਦੋਸ਼ ਦੇ ਵੀ ਨੀ ਸਕਦੇ, ਸਰਕਾਰਾਂ ਥੋੜਾ ਸਾਨੂੰ ਕਹਿੰਦੀਆਂ ਵੀ ਕਿ ਨਹਿਰਾਂ ਚ ਜਾ ਕੇ ਪਲਾਸਟਿਕ ਸਿੱਟੋ। ਗੰਦ -ਮੰੰਦ ਖਾ ਕੇ ਰੋੜਾਂ ਤੇ ਸਿੱਟੋ, ਸਰਕਾਰਾਂ ਨੀ ਸਾਨੂੰ ਕੁਛ ਕਹਿੰਦੀਆਂ ਇਹ ਬੰਦਾ ਇਹ ਹਾਡੇ ਵਰਗੇ ਨੂੰ ਆਪ ਹੀ ਅਕਲ ਹੋਣੀ ਚਾਹੀਦੀ ਐ।
ਨਹੀਂ ਇਹ ਤਾਂ ਉਹੀ ਗੱਲ ਆ ਜੀ ਕਿ ਆਪਣੇ ਜਿੰਨੇ- ਜਿੰਨੇ ਸਰਕਾਰਾਂ ਜਿੰਮੇਦਾਰਾਂ ਹਰ ਚੀਜ਼ ਚ ਉਨੇ- ਅਸੀਂ ਵੀ ਜਿਮੇਦਾਰ ਓਨੇ ਸਾਰੇ ਬੰਦੇ ਜਿਮੇ
ਹਾਂਜੀ, ਤੇ ਜਦੋਂ ਸਾਡਾ ਆਲਾ ਦੁਆਲਾ ਵਾਤਾਵਰਨ ਗੰਦਾ ਹੁੰਦਾ ਵਾ ਤੇ ਸਾਡਾ ਹੀ ਨੁਕਸਾਨ ਆ, ਹਾਨੂੰ ਹੀ ਬਿਮਾਰੀਆਂ ਲੱਗਣੀਆਂ ਵੈ। ਪਪੂਲੇਸ਼ਨ ਵਧੀ ਜਾਂਦੀ ਆ, ਗੰਦ ਪਾਈ ਜਾਂਦੀ ਆ, ਨੁਕਸਾਨ ਹਾਡੇ ਵਰਗੇ ਲੋਕਾਂ ਨੂੰ ਹੀ ਆ ਜੀ।
ਆਬਾਦੀ ਨੂੰ, ਆਬਾਦੀ ਨੂੰ ਪੂਰਾ ਨਿਯਮਤ ਤੌਰ ਤੇ ਕੰਟਰੋਲ ਕਰਨਾ ਪੈਣਾ ਜੀ।
ਹਾਂਜੀ, ਬਿਲਕੁਲ ਸਹੀ ਕਿਹਾ ਜੀ।
ਜਦੋਂ ਆਬਾਦੀ ਸਹੀ ਹੋ ਗਈ ਨਾ ਸਾਡੀੇ, ਘੱ ਘਟ ਗਈ ਥੋੜ੍ਹੀ ਜਿਹੀ, ਬਿਲਕੁਲ ਸਹੀ ਹ ਆਪਣੇ ਆਪ ਹੀ ਠੀਕ ਹੋ ਜਾਣੀ ਜੀ।
ਹਾਂਜੀ।
ਆਬਾਦ ਦੀ ਆਬਾਦੀ ਵਧੀ ਜਾਂਦੀ, ਹਰ ਚੀਜ਼ ਦੀ ਪੈਦਾਵਾਰ
ਜੀ ਤੁਸੀਂ ਇਹੀ ਦੇਖ ਲੌ ਪਾਣੀ ਸਾਰਾ ਗੰਦਾ ਹੋ ਚੁੱਕਿਆ ਵਾ ਹਨਾ, ਪਾਣੀ ਦੀ ਇਹਨਾਂ ਨੂੰ ਕੋਈ ਕੀਮਤ ਨੀ ਪਤਾ, ਏਨਾਂ ਨੂੰ ਲੱਗਦਾ ਵਾ ਕਿ ਪਾਣੀ ਇੱਕ ਆ ਪਾਣੀ ਨੂੰ ਆਮ ਜੀ ਚੀਜ਼ ਸਮਝਦੇ ਆ, ਕਿ ਏਤਾਂ ਇਜ਼ੀਲੀ
ਬਸ ਜੀ ਬੋਰ-ਬੋਰ ਕਰਵਾਈ ਜਾਂਦੇ ਜੀ, ਟਿਊਵੈਲ ਕੱਡੀ ਜਾਂਦੇ ਜੀ।
ਪਰ ਏਨਾਂ ਨੂੰ ਏ ਨੀ ਪਤਾ ਰਾਜਸਥਾਨ ਵਾਲੀ ਸਾਈਡ ਤੇ ਜਾਓ ਕਿੰਨਾ ਮੁਸ਼ਕਿਲ ਐ ਉੱਥੇ, ਪਾਣੀ ਦੀ ਕਿੰਨੀ ਕਮੀ ਐ ਹਨਾ।
ਹਾਂਜੀ, ਹਾਂਜੀ, ਹਾਂਜੀ।
ਏਸਾਨੂੰ ਸਮਝਣਾ ਚਾਹੀਦਾ ਵਾ, ਪਾਣੀ ਨੂੰ ਗੰਦਾ ਹੋਣ ਤੋਂ ਰੋਕਣਾ ਚਾਹੀਦਾ ਵੈ। ਤੇ ਕੁਝ ਤੇ ਦੀਵਾਲੀ ਤੇ ਪਟਾਕੇ ਵਗੈਰਾ ਚਲਾਉਂਦੇ ਆ, ਓ ਸਾਨੂੰ ਨਈ ਚਲਾਣੇ ਚਾਈਦੇ ਕਿਓਕੇ ਏ 'ਅਹ ਮਤਲਬ ਏਦੇ ਨਾਲ ਓਹਦੇ ਵਿੱਚ ਜੇੜਾ ਧੂੰਆਂ ਨਿਕਲਦਾ ਓਹਨੂੰ ਬਿਮਾਰੀਆਂ ਇ ਲੱਗਦੀਆਂ ਵੈ।
ਓ ਤਾਂ ਐ ਜੀ ਹੈ, ਜੀ ਮੁੱਖ ਤਾਨੂੰ ਸਾਰਿਆਂ ਦਾ ਸਾਰੀ ਹਰ ਚੀਜ਼ ਦਾ ਮੁੱਖ ਕਾਰਨ ਆਬਾਦੀ ਐ ਜੀ। ਆਬਾਦੀ ਜੇ ਤੁਹਾਡੇ ਸਈ ਹੋਗੀ ਸਬ ਕੁਝ ਸਈ ਹੋਊਗਾ ਜੀ।
ਵਾਤਾਵਰਨ ਪ੍ਰਦੂਸ਼ਿਤ ਹੁੰਦਾ ਨਾ ਓ
ਹਾਂਜੀ-ਹਾਂਜੀ ਜਿੰਨੀ ਜਿਆਦਾ ਅਬਾਦੀ ਵਧੀ ਜਾਂਦੀ, ਓਨੀ ਦੇਖੋ ਗੱਡੀਆਂ ਵਧੀ ਜਾਂਦੀਆਂ। ਉਨੇ ਮੋਟਰਸਾਈਕਲ, ਉਨੀਆਂ ਕਾਰਾਂ, ਉਨੀਆਂ ਕਾਰਾ, ਸਕੂਟਰੀਆਂ।
ਕੀ ਕੈਦੇ ਆ ਵੀ ਸਾਰੇ ਲੋਕ ਕੋਈ ਕਨੇਡਾ, ਕੋਈ ਇਟਲੀ, ਅਮੈਰੀਕਾ ਜਾਣ ਦਏ ਤੇ ਇੰਡੀਆ ਕੌਣ ਆ ਫੇਰ? ਇੰਡੀਆ ਚ ਇੰਨੀ ਆਬਾਦੀ ਕਿੱਥੋਂ ਆਦੀਂ ਆਂ?
ਸਹੀ ਗੱਲ ਆ ਸਾਡੇ ਦੇਸ਼ ਦੀ ਆਬਾਦੀ ਏਨੀ ਵਧੀ ਜਾਂਦੀ ਵੀ, ਦੇਖੋ ਜੀ, ਕੋਈ ਹੱਲ ਈ ਹੈਨੀ ਗਾ। ਸਰਕਾਰਾਂ ਏ ਚੀਜ਼ ਸੋਚਦੀਆਂ ਨੀ ਪਈਆਂ, ਕੋਈ ਆਪਣਾ ਕਦਮ ਈ ਨੀ ਚੁੱਕਦੀਆਂ ਪਈਆਂ ਦੇਖ ਲੋਜੀ।
ਹਾਂਜੀ ਏ ਤਾਂ ਤੁਆਡੀ ਬਿਲਕੁਲ ਗੱਲ ਸਹੀ ਐ ਜੀ।
ਸਰਕਾਰਾਂ ਕਦਮ ਚੁੱਕ ਰਹੀਆਂ, ਨਾ ਕੋਈ ਸਾਡੇ ਆਪਣੇ ਜਿਹ ਸਮਾਜਿਕ ਸੰਸਥਾਵਾਂ ਹੈਗੀਆਂ ਓ ਕ ਕਦਮ ਚੁੱਕਦੀਆਂ, ਕਦਮ ਨੀ ਚੁੱਕਦਾ ਪਿਆ ਜੀ ਏਹਦੇ ਬਾਰੇ।
ਅੱਛਾ ਜੀ, ਏ ਤਾ ਹੈ ਈ।
ਬੋਤ ਕੰਮ ਖ਼ਰਾਬ ਹੋ ਗਿਆ ਜੀ, ਏ ਸਾਨੂੰ ਕੋਈ ਨਾ ਕੋਈ, ਕੋਈ ਨਾ ਕੋਈ ਕੋਈ ਨਾ ਕੋਈ ਏਧਰ ਕਾਨੂੰਨ ਪਾਸ ਕਰਨਾ ਚਾਹੀਦਾ, ਜਿੱਦਾਂ ਸਾਡੇ ਦੇਸ਼ ਦੀ ਆਬਾਦੀ, ਆਬਾਦੀ ਪੂਰੀ ਨਿਯਮਤ ਤੌਰ ਤੇ ਸੰਤੁਲਿਤ ਹੋਵੇ ਤੇ ਘਟੇ ਆਬਾਦੀ, ਹੂੰ ਨਈ ਤਾਂ ਜੇੜੇ ਸਾਡੇ ਆਣ ਵਾਲਾ ਭਵਿੱਖਤ ਭਵਿੱਖ ਹੈਗਾ ਓ ਬੋਤ ਜ਼ਿਆਦਾ ਖਰਾਬ ਹੋ ਜਾਣਾ ਜੀ, ਹਰ ਚੀਜ਼ ਖਰਾਬ ਹੋ ਜਾਣੀ ਜੀ ਹਵਾ ਪਾਣੀ-ਪਾਣੀ ਪੀਣ ਨੂੰ ਨੀ ਮਿਲਣਾ ਜੀ।
ਸਾਰਾ ਕੁਛ ਖ਼ਰਾਬ ਹੋਣਾ ਈ ਆ।
ਸਾਹ ਲੈਣ ਚ ਦਿੱਕਤ, ਬਿਮਾਰੀਆਂ ਜੀ, ਤੁਸੀਂ ਵੱਡੇ ਸੈ਼ਰਾਂ ਚ ਦੇਖੋ ਜੀ ਕਿੰਨਾ ਧੂੰਆਂ, ਧੂੰਆਂ, ਧੂੰਆਂ, ਧੂੰਆਂ ਹੈਗਾ ਜੀ, ਸਾਰਾ ਸਾਹ ਦੀ, ਸਾਹ ਦੀ ਬਿਮਾਰੀਆਂ, ਸਾਰਾ ਕੁਝ ਦੇਖੋ ਜੀ।
ਅੱਛਾ ਜੀ।
ਬੋਤ ਜਿਆਦਾ ਕੰਮ ਖ਼ਰਾਬ ਹੋ ਗਿਆ ਜੀ।
ਹਾਂਜੀ ਏ ਤਾਂ ਹੈ ਈ।
ਪਰ ਹੁਣ ਥੋੜਾ ਬੋਤ, ਥੋੜਾ ਬੋਤ ਤਾਂ ਦੇਖੋ ਜੀ, ਏਨਾਂ ਨੂੰ ਜੋ ਯਤਨ ਕਰਨ ਯੋਗਦਾਨ ਪਾਣਾ ਈ ਪੈਣਾ ਸਾਰੇਆਂ ਨੂੰ ਵੀ ਏ ਚ।
ਹਾਂਜੀ, ਏ ਤਾਂ ਹੈ ਈ ਐ, ਸਹੀ ਕੈ ਰਹੇ ਓ ਤੁਸੀਂ।
ਆਪਣਾ ਮਤਲਬ ਫਰਜ਼ ਨਿਬ ਨਿਭਾ ਕਰਨਾ ਪੈਣਾ ਜੀ।
ਹਾਂਜੀ ਸਾਨੂੰ ਬੱਚਿਆਂ ਆਪਣੇ ਛੋਟੇ-ਛੋਟੇ ਜਿੱਦਾਂ ਬੱਚੇ ਆ, ਉਨ੍ਹਾ ਨੂੰ ਹੁਣੇ ਤਾਂ ਸਮਝਾਂਣਾ ਚਾਈਦਾ ਵਾ ਕਿ ਕੋਈ ਚੀਜ਼ ਖਾਂਦੇ ਓ, ਥੱਲੇ ਨਾ ਸਿੱਟੋ, ਪ੍ਰੋਪਰ ਡਸਟ ਬੀਨ ਹੈਗਾ ਓਦੇ ਚ ਸਿੱਟੋ, ਆਲੇ-ਦੁਆਲੇ ਗੰਦ ਨਾ ਪਾਓ ਜੇ
ਓ ਤਾਂ ਲੋਕਾਂ ਨੂੰ ਜੀ ਬਿਲਕੁਲ ਤਮੀਜ਼ ਕੋਈ-ਕੋਈ ਆਪਣਾ
ਜਿੱਦਾਂ ਅਸੀਂ ਹੁਣ ਇੱਥੋਂ ਦੇ ਇੱਥੋਂ ਦੇ ਇੱਕ ਤੇ ਸਟੇਸ਼ਨਾਂ ਤੇ ਚੱਲ ਜੀਏ। ਉੱਥੋਂ ਦੇ ਬਾਥਰੂਮ ਏਨੇ ਗੰਦੇ ਹੁੰਦੇ ਆ ਜੀ।
ਬੋਤ ਗੰਦੇ ਹੁੰਦੇ, ਬੀ ਏਦੇਖੋ ਜੀ। ਆਪਣੇ ਸਟੇਸ਼ਨਾਂ ਦੇ ਇਕ ਰਸ਼ ਕਿੰਨਾ ਜੀ ਦੇਖੋ, ਕਿੰਨੀ ਦੂਰੋਂ ਦੀ ਦੁਨੀਆਂ ਕੁਰਬਲ, ਕੁਰਬਲ, ਕੁਰਬਲ ਹੋਈ ਪਈ ਦੀ।
ਹਾਂਜੀ ਜੀ, ਸਹੀ ਕਿਹਾ।
ਮੈਟਰੋ ਚ ਦੇਖ ਲੋ ਜੀ ਕਿੰਨਾ ਰਸ਼ ਆ ਜੀ, ਪੈਰ ਰੱਖਨ ਨੂੰ ਥਾਂ ਹੈਨੀ, ਜਿੱਥੇ ਤੁਸੀ ਚਲੇ ਜਾਓ, ਤੁਸੀਂ ਬਾਜ਼ਾਰ ਚੱਲ ਜ਼ੋ। ਤੁਸੀਂ ਬੱਸ ਸਟੈਂਡ ਚੱਲ ਜੋ, ਤੁਸੀਂ ਕਿੱਥੇ ਚੱਲ ਜੋ, ਮੈਂ ਪੈਰ ਰੱਖਣ ਨੂੰ ਥਾਂ ਹੈਨੀਗੀ।
ਹਾਂਜੀ, ਨਾਲੇ ਜਿੱਦਾਂ ਇਹ ਤਾਂ ਮੇਨ-ਮੇਨ ਚੀਜ਼ ਆ ਜਿੱਦਾਂ ਸਟੇਸ਼ਨ, ਇੱਥੋਂ ਤੋਂ ਪਤਾ ਲੱਗਦਾ ਵਾ ਬੱਸ ਅੱਡੇ ਇੰਨੇ ਗੰਦੇ। ਸਟੇਸ਼ਨ ਦੇਖਲੋ ਇੰਨਾ ਗੰਦ ਹੁੰਦਾ ਸਟੇਸ਼ਨਾਂ ਦੇ ਉੱਥੋਂ ਦੇ ਵਾਸ਼ਰੂਮ ਸਾਡੇ ਵਰਗੇ ਆਮ ਲੋਕ ਈ ਕਰਦੇ ਆ, ਇੰਨਾ ਗੰਦ ਬਦੇ ਆ ਦੇ ਉਹ ਆਪਣਾ ਜੇ ਘਰ ਆ, ਘਰ ਵੀ ਸਾਫ਼- ਸਫ਼ਾਈ ਕਰਦੇ ਆ ਤੇ ਬਾਹਰ ਸਟੇਸ਼ਨਾਂ ਤੇ ਕਿਉਂ ਏਦਾਂ
ਸਹੀ ਗੱਲ ਸਹੀ ਗੱਲ ਐ ਜੀ, ਇਹ ਦੇਖੋ ਦੁਨੀਆਂ ਪਤਾ ਨੀ ਕਿੱਥੋਂ ਆਈ ਜਾਂਦੀ ਮੈਨੂੰ ਤਾਂ ਸਮਝ ਲਗਦੀ ਹਰ ਕੁਰਬਲ, ਕੁਰਬਲ ਕੁਰਬਲ- ਕੁਰਰਬਲ ਕਿਥੇ ਚਲ ਜੋ ਬਾਜ਼ਾਰਾਂ ਚੱਲ ਜੋ, ਰਸ਼- ਰਸ਼- ਰਸ਼, ਆਬਦੀ -ਆਬਾਦੀ, ਆਬਦੀ ਇੰਨੀ ਜ਼ਿਆਦਾ ਆਬਾਦੀ ਦੇਖ ਜ ਬਾਜ਼ਾਰ ਚੱਲ ਜੋ ਜੀ ਮਾੜਾ ਜ ਕੋਈ ਈ ਰਿਕਸ਼ੇ ਵਾਲਾ ਆ ਗਿਆ ਜੀ ਬਾਜ਼ਾਰ ਫਸ ਗਿਆ, ਲੰਬੇ ਜਾਮ ਲੱਗ ਜਾਂਦੇ ਜੀ। ਚੌਂਕਾਂ ਚ ਲੰਬੇ ਜਾਮ, ਜਾਮ ਲੱਗ ਜਾਂਦੇ ਜੀ, ਨਾ ਕੁਛ ਇੱਥੇ ਹੈ ਨੀ ਦੇਖੋ ਜੀ।
ਹਾਂਜੀ
ਦੱਸੋ ਕਿੱਦਾਂ ਕੀਤੀ ਜਾਵੇ ਜੀ ਦੱਸੋ, ਸਾਡੀ ਸਰਕਾਰਾਂ ਕੁਛ ਨੀ ਕਰਦੀਆਂ ਜੀ, ਕੁਛ ਨੀ ਕਰਦੀਆਂ ਮ ਨਾ ਰਾਜ ਸਰਕਾਰ ਆ, ਨਾ ਦ ਸਰ ਮਾੜਾ- ਮੋਟਾ ਤਾਂ ਕੋਈ ਯੋਗਦਾਨ ਪਾਓ, ਆਪਣਾ ਦੇਸ਼ ਦੀ ਤਰੱਕੀ ਦੇ ਕਿ ਆਪਾਂ ਆਬਾਦੀ ਕਿੱਦਾਂ ਘਟਾਈਏ
ਹਾਂਜੀ ਜੇ ਸਰਕਾਰਾਂ ਕਰਨ, ਜੇ ਕੋਈ ਗ਼ਲਤ ਕੰਮ ਕਰਦਾ ਉਹਨੂੰ ਸਜਾ ਦੇਵੇ। ਵੀ ਇਹ ਗ਼ਲਤ ਕੰਮ ਨਹੀਂ ਕਰਨਾ।
ਮੈ ਹੋਵਾ, ਕੋਈ ਹੋਵਾ ਸਾਰਿਆਂ ਨੂੰ ਮੰਨੀ
ਹਾਂਜੀ, ਉਹਨਾਂ ਨੂੰ ਜੁਰਮਾਨਾ ਪਾਓ, ਜੁਰਮਾਨਾ ਪੈਣ ਦੇ ਡਰ ਤੋਂ ਹਰ ਕੋਈ ਗੱਲ ਮੰਨੂਗਾ ਜੀ।
ਹਾਂਜੀ, ਸਰਕਾਰ ਕਾਨੂੰਨ ਚ ਕੱਢੇ ਨਾ ਆਬਾਦੀ ਦਾ, ਸਵੇਰੇ ਈ ਕੱਢੇ ਹਰ ਚੀਜ਼ ਦੇਖੋ ਸਹੀ ਹੋ ਜਾਣੀ ਜੀ। ਉਹਨੀੇ ਜ ਦੇਖੋ ਜੀ ਜਿੰਨੇ ਬੰਦੇ ਘਰ ਚ, ਜਿੰਨੇ ਤੁਹਾਡੇ ਬੰਦੇ ਆ ਜੀ ਉਨੀਆਂ ਗੱਡੀਆਂ ਓਨੇ ਮੋਟਰਸਾਈਕਲ
ਸਈ ਇਹ ਤਾਂ ਹੈ ਈ
ਦੇਖੋ ਜੀ ਧੂੰਆਂ ਤਾਂ ਕੱ ਨਿਕਲਣਾ ਈ ਐ ਵਿਚੋ ਜਿਹੜਾ ਪ੍ਰਦੂਸ਼ਣ ਤਾਂ ਚੱਲਣਾ ਈ ਚੱਲਣਾ ਦੇਖੋ ਜੀ।
ਹਾਂਜੀ ਇਹ ਤਾਂ ਹੈ ਹੀ ਫੇਰ
ਲੱਖਾਂ ਦੇ ਹਿਸਾਬ ਨਾਲ ਮੋਟਰਸਾਈਕਲ, ਸਕੂਟਰੀਆਂ ਕਰੋੜਾਂ ਦੇ ਹਿਸਾਬ ਨਾਲ ਸਕੂਟਰੀਆਂ ਹੋ ਗਈ ਮੋਟਰਸਾਈਕਲ ਹੋ ਗਏ ਗੱਡੀ ਹੋ ਗਿਆ ਜੀ, ਵੱਡੇ ਸ਼ਹਿਰਾਂ ਦੇੋ ਜਾਮ ਹੀਈ ਜਾਮ ਆ ਜੀ ਜਾਮ ਆ ਧੂੰ ਹੀ ਧੂੰਆਂ, ਧੂੰਆਆਂਈ ਧੂੰਆਂ
ਅੱਛਾ ਜੀ ਇਹ ਤਾਂ ਹੈ ਹੀ ਆਬਾਦੀ ਵਾਧਦੀ ਗਈ ਏ ਆਬਾਦੀ ਦਾ ਹੀ ਸਾਰਾ ਚੱ ਕਰ ਏ ਜੀ।
ਘੁੰਮ- ਘੁਮਾ ਕੇ ਗੱਲ ਸਾਰੀ ਆਬਾਦੀ ਤੇ ਹੈ ਨ ਜੇ ਆਬਦੀ ਘਟੂਗੀ ਹਰ ਚੀਜ਼ ਘੱਟੂਗੀ ਜੀ।
ਅੱਛਾ ਜੀ।
ਕਦਰਤੀ ਦੀ ਗੱਲ ਹੁੰਦੀ ਜੀ ਜਾਂ ਆਬਾਦੀ ਘਟੂਗੀ ਉਹਨਾ, ਉਹਨਾ ਪ੍ਰਦੂਸ਼ਣ ਘਟਣਾ ਜੀ ਉਹਨਾ ਗੰਦ ਘਟਣਾ, ਹਰ ਚੀਜ਼ ਘਟਣੀ, ਜਿੰਨੀ ਜ਼ਿਆਦਾ ਇਹ ਚੀਜ਼ ਵਧਣੀ ਆ ਅਵੱਦੀ ਉਓਨਾ ਜ਼ਿਆਦਾ ਸਚੀ ਵਧਣੀ ਐ ਫਿਰ
ਅੱਛਾ ਜੀ
ਹਾਂਜੀ ਹਾਂਜੀ ਉਹਨਾ ਹੀ ਦੇਖੋ ਉਨੇ ਈ ਕਾਰਾਂ ਵੱਧਣੀਆਂ ਉਨੇ ਈ ਟਰੱਕ ਵਧਣੇ ਉਨਾ ਈ ਟਰਾਂਸਪੋਰਟ ਵਧਣਾ ਜੀ, ਦੇਖੋ ਜੀ ਉਹਨਾਂ ਹੀ ਸਿਸਟਮ ਸਾਰਾ ਖਰਾਬ ਹੋਣਾ ਜੇ।
ਹਾਂਜੀ ਇਹ ਤਾਂ ਹੈ ਹੀ ਜੀ।
ਇਸ ਲਈ ਕੋਈ ਮਤਲਬ ਕੇ ਮਤਲਬ ਕੇ ਹੱਲ ਹੋ ਨੀ ਰਿਹਾ, ਬੜੀ ਦੇਰ ਤੋਂ ਅਸੀਂ ਦੇਖ ਰਹੇ ਆ। ਇਸ ਚੀਜ਼ ਦਾ ਕੋਈ ਹੱਲ ਹੋ ਨੀ ਰਿਆ।
ਈ ਵਾਰੀ ਏਨੂੰ ਪੈਲਾਂ ਆਪਣੇ ਵਰਗੀਆਂ ਨੂੰ ਸਮਝਾਣਾ ਚਾਈਦਾ ਵਾ, ਸਹੀ ਰਸਤੇ ਤੇ ਪੈਣਾ ਚਾਈਦਾ ਵਾ, ਪਰ ਆਪਣੇ ਬੰਦੇ ਥੋੜਾ ਕੁ ਦਿਮਾਗ ਚ ਹੋਵੇ ਨਾ ਫੇਰ ਈ, ਬੰਦਾ ਤਰੱਕੀ ਕਰ ਸਕਦਾ ਵਾ। ਬਟ ਨਈ ਸਮਝਦੇ ਅੱਜ-ਕੱਲ੍ਹ ਦੀ ਜੇੜੀ ਜਨਰੇਸ਼ਨ ਆ ਓ। ਤਾਂ ਓ ਤਾਂ ਓਤੋਂ ਵੀ ਜ਼ਿਆਦਾ ਗੰਦੀ ਐ, ਓਨਾਂ ਨੂੰ ਕੋਈ ਹੈ ਈ ਨੀ। ਖੁੱਲਾ ਗੰਦ ਪਾਓਦੇ ਜਿੱਥਾ ਖਾ ਲਿਆ।
ਓ ਮੋਜਾਂ ਮਾਰੋ ਬਸ, ਅੱਜ-ਕੱਲ ਜਾਂ ਆਪਣੇ ਜੇੜੇ ਹੈਗੇ ਬੱਚੇ ਹੈਗੇ, ਓ ਕੈਂਦੇ ਖਾਓ-ਪੀਓ ਮੌੋਜਾ ਮਾਰੋ
ਹਾਂਜੀ ਏਦਾਂ ਈ ਐ ਜੀ, ਹਾਂਜੀ ਏਦਾਂ ਈ ਕਰਦੇ ਆ ਬੱਚੇ ਸਈ ਆ ਬਿਲਕੁਲ।
ਪਰ ਸਰਕਾਰ ਨੂੰ ਹੁਣ ਕੋਈ ਨਾ ਕੋਈ ਕਾਨੂੰਨ ਪਾਸ ਕਰਕੇ ਨਾ, ਰੋਕ ਲੈਣੇ ਚਾਈਦੀ ਐ ਬਾਦੀ ਦੇ। ਜਲਦ ਤੋਂ ਜਲਦ ਤਾਂ ਕਿ ਸਾਰਾ ਕੋਈ ਸਾਰਾ ਜੇੜਾ ਹੈਗਾ, ਸਮਾਜ ਪੂਰਾ ਸਈ ਹੋਵੇ।
ਹਾਂਜੀ।
ਪਰ ਦੇਖੋ ਬੋਤ ਸਾਲਾਂ ਤੋਂ ਜਦੋਂ ਦੇ ਅਸੀ ਛੋਟੇ ਆ, ਉਦੋਂ ਤੋਂ ਹਾਨੂੰ ਉਮੀਦ ਆ ਸਰਕਾਰ ਤੋਂ ਸਰਕਾਰ ਕਈ ਚੀਜ਼ ਚੰਗੀ ਚੀਜ਼ਾਂ ਵੀ ਕਰਦੀ ਐ, ਜਿੱਦਾਂ ਹੁਣ ਆ ਜੋ ਵੀ ਯਾਤਰਾ ਵਗੈਰਾ ਕਈ ਜਗ੍ਹਾ ਤੇ ਸਰਕਾਰਾਂ ਚੰਗੀਆਂ ਵੀ ਆ, ਪਰ ਅਸੀਂ ਸਾਰਾ ਦੋਸ਼ ਸਰਕਾਰ ਨੂੰ ਸਰਕਾਰਾਂ ਨੂੰ ਵੀ ਦੋਸ਼
ਦੇਖੋ ਜੀ ਜੇੜੇ ਜੀਵੱਡੇ ਲੈਵਲ ਤੇ ਕਾਨੂੰਨ ਆ ਜੀ, ਏ ਤਾਂ ਸਰਕਾਰਾਂ ਨੇ ਪਾਸ ਸਰਕਾਰਾਂ ਬਣਾਣੇ ਆ, ਓਨਾਂ ਨੇ ਪਾਸ ਕਰਨੇ ਆ ਜੀ।
ਹਾਂਜੀ, ਏ ਤਾਂ ਕੋਈ ਸਮਝਣ ਵਾਲਾ ਬੰਦਾ ਐ। ਫੇਰ ਕਰ ਸਕਦਾ ਹਨਾ। ਜੀਦੀ ਜੇੜਾ ਆਪ ਏ ਚੀਜ਼ਾਂ ਸੋਚਦਾ ਹੋਵੇ, ਓਹੀ ਕਰ ਸਕਦਾ ਐ ਜੀ ਏ ਚੀਜ਼ਾਂ ਤਾਂ
ਜੇ ਆਬਾਦੀ ਨੂੰ ਨੱਥ ਪਉਗੀ ਨਾ। ਬਿਲਕੁਲ ਸਿੱਧੀ ਸਭ ਕੁਛ ਸਈ ਹੋ ਜਾਣਾ ਜੀ, ਦੇਖਲੋ ਜੀ ਕੁਦਰਤ ਸਭ ਕੁਛ ਸਈ ਹੋ ਜਾਣਾ ਜੀ। ਜੇ ਆਬਾਦੀ ਸਈ ਨੀ ਹੋਣੀ ਤਾਂ ਕੁਛ ਵੀ ਨੀ ਸਈ ਹੋਣਾ, ਜੇ ਆਬਾਦੀ ਜੇ ਵਧੀ ਗਈ, ਵਧੀ ਗਈ, ਵਧੀ ਗਈ। ਦੇਖੋ ਜੀ, ਹਰ ਟੈਮ ਖੇਤੀ ਇੱਥੇ ਹੋਏ ਜੀ ਖੇਤ ਖਤਮ ਹੋਈ ਜਾਂਦੇ ਬਈ ਦੇਖੋ, ਤੁਸੀਂ ਆਬਾਦੀ ਕਰਕੇ, ਆਬਾਦੀ ਵਧੀ ਜਾਂਦੀ ਖੇਤ ਕੱਟ ਕੇ ਘਰ ਬਣੀ ਜਾਂਦੇ ਪਏ। ਵੱਡੇ-ਵੱਡੇ ਮਾਲ ਬਣੀ ਜਾਂਦੇ ਪਏ ਜੀ, ਤੇ ਦੇਖੋ ਜੀ।
ਹਾਂਜੀ।
ਬਾਕੀ ਥੋੜਾ ਬੋਤਾ ਜੀ ਹੁਣ ਸਰਕਾਰਾਂ ਦਾ ਏਹੀ ਜਿੰਮੇਦਾਰੀ ਲੱਗਦੀ, ਵੀ ਮੈਨੂੰ ਤਾਂ ਬਾਕੀ ਤਾਂ ਕੁਛ ਹੋ ਨੀ ਸਕਕਦਾ ਜੀ, ਆਮ ਬੰਦਾ
ਹਾਂਜੀ, ਸਭ ਦੀ ਸਰਕਾਰਾਂ ਦੀ ਵੀ ਕੈ ਲੋ ਆਪਣੀ ਕੈ ਲੋ, ਜੇੜੇ ਗੰਦ ਪਾਉਂਦੇ ਓਨਾਂ ਦੀ ਵੀ ਕੈ ਲੋ ਸਾਰੀ ਜੋ-ਜੋ ਗ਼ਲਤ ਕਰਦੇ ਆ, ਪਰ ਗ਼ਲਤ ਕੰਮਾਂ ਦਾ ਗ਼ਲਤ ਨੀ ਵੇ ਜੇ ਅਸੀਂ ਕਿਸੇ ਲਈ ਵੀ ਮਾੜਾ ਕਰ ਰਹੇ ਆ, ਕਿਸੇ ਲਈ ਗੰਦ ਪਾ ਰਹੇ ਆ, ਹਨਾ ਤੇ ਆਪਣੀ ਆਪਣੇ ਤੇ ਵੀ ਆਉਣੀ ਆ, ਕਿਉਂਕਿ ਅਸੀਂ ਵੀ ਓਹ ਵਾਤਾਵਰਨ ਚ ਰੈਣੇ ਆ।
ਹਾਂਜੀ-ਹਾਂਜੀ ਓ ਤਾਂ ਹੈ ਈ ਐ ਜੀ।
ਕੋਈ ਗੱਲ ਨੀ ਜੀ।
ਚਲੋ ਠੀਕ ਆ ਜੀ, ਦੇਖੋ ਜੀ ਸਰਕਾਰਾਂ ਤੋਂ ਅਮੀਰ ਐ ਠੀਕ ਜੀ।